ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ, ਲਗ ਗਈ ਕਾਲ ਤਾਂ, ਹੈਨਾ
ਹੂੰ-ਹੂੰ,
ਕਈ ਵਾਰੀ, ਆਵਾਜ਼ ਕੱਟ ਜਾਂਦੀ ਵਿੱਚ, ਹੋਰ ਜੀ, ਕੀ ਕਰ ਰਹੇ ਸੀ ਜੀ?
ਬਸ ਬੈਠੇ ਆ, ਤੁਸੀ ਸੁਣਾਉ? ਹੈਲੋ
ਬਸ-ਬਸ ਵਧੀਆ ਜੀ, ਅਸੀਂ ਵੀ ਬੈਠੇ ਹਾਂ ਬਸ ਹੁਣੇ ਹੀ ਹਾਂਜੀ ਬਸ ਬੈਠੇ ਆ ਮੈਂ ਕਿਹਾ ਅਸੀਂ ਹੁਣੇ ਬੈਠੇ ਹਾਂ ਬਸ ਫ੍ਰੀ ਫਰੂ ਹੋ ਕੇ ਨਾ ਬੈਠੀ ਸੀ, ਹੋਰ ਜੀ
ਹੋਰ ਸੁਣਾਓ?
ਫ੍ਰੀ ਹੈਗੇ ਹੋ, ਅੱਜ ਤੇ ਸੰਡੇ ਹੈ, ਅੱਜ ਤੇ ਛੁੱਟੀ ਹੋਣੀ ਹੈ, ਹੈਨਾ
ਹਾਂਜੀ-ਹਾਂਜੀ ਛੁੱਟੀ ਹੈ।
ਅੱਜ ਘਰ ਹੀਓ ਹਨਾ ਘਰ
ਹਾਂਜੀ
ਹੂੰ ਬਿਲਕੁਲ ਸਹੀ ਗੱਲ ਹੈ, ਹੁਣ ਸੰਡੇ ਕਿਹੋ ਜਿਹੇ ਮਤਲਬ ਕਿਧਰ ਘੁੰਮਣ ਦਾ ਪ੍ਰੋਗਰਾਮ ਹੈਗਾ ਜਾਂ ਘਰ ਹੀ ਬੇੜਾ
ਹੂੰ ਹਜੇ ਕੁਛ ਨੀ ਪਤਾ ਬਾਰਿਸ਼ ਦਾ ਮੌਸਮ ਹੈ
ਹਾਂ, ਬਾਰਿਸ਼ ਦਾ ਮੌਸਮ ਤਾਂ ਬਣਿਆ ਦਾ, ਬਿਲਕੁਲ ਹਾਂਜੀ-ਹਾਂਜੀ, ਮੌਸਮ ਵਧੀਆ, ਹਵਾ ਚੱਲ ਰਹੀ ਹੈ ਤਾਜ਼ੀ
ਹੂੰ ਦੇਖੋ, ਬਾਰਿਸ਼ ਅਗਰ ਆ ਗਈ ਪਹਿਲੇ ਤਾਂ ਠੀਕ ਹੈ ਨਹੀਂ ਤਾਂ ਫੇਰ ਜਾਣਾ ਹੋਏਗਾ, ਚਲੇ ਜਾਗੇ ਕਿੱਧਰੇ
ਅੱਛਾ ਘੁੰਮਣ ਜਾਓਗੇ ਹੈ? ਅੱਛੀ ਗੱਲ ਹੈ-ਅੱਛੀ ਗੱਲ ਹੈ, ਸੰਡੇ ਹੈ ਸੰਡੇ ਬੰਦਾ ਹੋਰ ਕਰੇਗਾ ਕਿ ਇੱਕ ਹੀ ਛੁੱਟੀ ਟੀ ਹੁੰਦੀ ਹਫ਼ਤੇ ਚ
ਹਾਂਜੀ-ਹਾਂਜੀ, ਬਹੁਤ ਜ਼ਰੂਰੀ ਹੈ, ਬਾਹਰ ਨਿਕਲਣਾ ਜ਼ਰੂਰੀ ਹੈ
ਹਾਂਜੀ ਬਾਹਰ ਨਿਕਲਣਾ ਜ਼ਰੂਰੀ ਹੈ, ਹਾਂਜੀ-ਹਾਂਜੀ ਬਿਲਕੁਲ
ਹੋਰ
ਹੋਰ ਦੱਸੋ ਜੀ? ਹੈਲੋ ਹੈਲੋ ਹੈਲੋ